ਹੈਲੋ। ਹਾਂਜੀ ਸਤਿ ਸ੍ਰੀ ਅਕਾਲ ਜੀ। ਹੋਰ ਕੀ ਹਾਲ ਚਾਲ ਜੈ।
ਠੀਕ ਹੈ ਜੀ ਤੁਸੀਂ ਸੁਣਾਓ।
ਜੀ ਵਧੀਆ ਜੀ ਕੀ ਕਰਦੇ ਪਏ।
ਅ ਕੁਛ ਨਹੀਂ ਕੰਮ ਕਰਦਾ ਪਿਆ ਸੀ ਥੋੜ੍ਹਾ ਜਿਹਾ।
ਓਕੇ ਜੀ ਹੋਰ ਰੋਟੀ ਪਾਣੀ ਖਾ ਲਿਆ ਰਾਤ ਦਾ।
ਹਾਂਜੀ ਖਾ ਲਿਆ ਜੀ।
ਅੱਛਾ ਜੀ ਫੇਰ ਇਹ ਤਾਂ ਮਤਲਬ ਸੈਰ ਹੋ ਰਹੀਈ ਹੋਣੀ ਆ ਹਨਾ।
ਹਾਂਜੀ ਹਾਂਜੀ ਖਾਣਾ ਖਾ ਕੇ ਬਸ ਸਰ ਹੀ ਕਰ ਰਿਹਾ ਸੀ।
ਹਾਂਜੀ ਹਾਂਜੀ ਬਿਲਕੁਲ।
ਖਾਣਾ ਖਾਣ ਤੋਂ ਬਾਅਦ ਐਸੀਡਿਟੀ ਹੋ ਜਾਂਦੀ ਹੈ ਉਹ ਜ਼ਰੂਰੀ ਹੈ ਨਾ। ਵੋਕ ਕਰਨਾ ਬੜਾ ਜ਼ਰੂਰੀ ਹੈ ਤੁਰਨਾ ਵੀ।
ਸਹੀ ਗੱਲ ਹੈ ਜੀ ਸੈਰ ਵੀ ਕਰਨੀ ਚਾਹੀਦੀ ਆ ਕਿਉਂਕਿ ਹਨਾ। ਇਹ ਕਿ ਅਗਰ ਪ ਖਾਣਾ ਡਾਇਜੈਸਟ ਹੋ ਜਾਂਦਾ ਸਾਡਾ।
ਹਾਂਜੀ ਹਾਂਜੀ ਬਿਲਕੁਲ ਜੀ ਤੁਰਨ ਦੇ ਨਾਲ ਸਰੀਰ ਸਹੀ ਰਹਿੰਦਾ ਹੈ। ਰੋਟੀ ਪਾਣੀ ਵੀ ਪਚ ਜਾਂਦਾ ਗੈਸ ਨਹੀਂ ਬਣਦੀ। ਤੇ ਹੋਰ ਵੀ ਦਿੱਕਤਾਂ ਦਾ ਸਾਹਮਣਾ ਨਹੀਂ ਕਰਨਾ ਪੈਂਦਾ ਫ਼ੇਰ ਨੀਂਦ ਵੀ ਸੋਹਣੀ ਆਉਂਦੀ ਹੈ।
ਹਾਂਜੀ ਹਾਂਜੀ ਬਿਲਕੁਲ ਮਾਇੰਡ ਫਰੈਸ਼ ਹੋ ਜਾਂਦਾ ਨਾ ਥੋੜੀ ਥਕਾਵਟ ਜੀ ਵੀ।
ਹਾਂਜੀ ਹਾਂਜੀ। ਔਰ ਨਾਲੇ ਇਸੇ ਬਹਾਨੇ ਅਸੀਂ ਜਿਹੜੇ ਮਿਲਦੇ ਨੇ। ਉਹਨਾਂ ਨਾਲ ਗੱਲਬਾਤ ਵੀ ਹੋ ਜਾਂਦੀ ਹੈ।
ਹਾਂਜੀ।
ਤੇ ਮਨ ਹਲਕਾ ਹੋ ਜਾਂਦਾ ਹੈ ਦੋ ਚਾਰ ਗੱਲਾਂ ਗੁੱਲਾਂ ਕਰ ਲਈਦੀਆਂ।
ਹਾਂਜੀ ਹਾਂਜੀ।
ਜਾਣਕਾਰੀ ਵੀ ਵੱਧ ਜਾਂਦੀ ਹੈ ਤੇ ਨਾਲੇ ਸਾਂਝ ਵੀ ਜਿਹੜੀ ਸਾਡੀ ਬਣੀ ਰਹਦੀ ਹੈ ਚੰਗੀ
ਬਿਲਕੁਲ ਸਹੀ ਕਿਹਾ ਜੀ ਇਹ ਹੈ ਕਿ ਚਲੋ ਖਾਣਾ ਇਹ ਕਿ ਚਲੋ ਰੈਗੂਲਰ। ਇਹ ਇਹ ਹੈ ਕਿ ਜੇ ਤੁਸੀਂ ਮਤਲਬ ਰਾਤ ਦਾ ਵੀ। ਖਾਣਾ ਅਗਰ ਖਾ ਕੇ ਸੈਰ ਕਰਨ ਜਾਂਦੇ ਆ ਚਲੋ ਇਹ ਤਾਂ ਵਧੀਆ ਹੈ ਆਦਤ ਹੈਗੀ ਸਾਡੀ। ਇੱਕ ਸਵੇਰ ਦੀ ਵੀ ਮਤਲਬ ਕਹਿ ਲਓ ਸੈਰ ਕਰਨ ਜਾਾਹੀਏ ਨਾ ਉਹ ਵੀ ਬਹੁਤ ਵਧੀਆ ਵਾ। ਸਾਡੇ ਲਈ ਹੈਨਾ ਹਾਂਜੀ।
ਖਾਣ ਤੋਂ ਬਾਅਦ ਹਾਂਜੀ ਬਿਲਕੁਲ ਜੀ ਬਿਲਕੁਲ।
ਏਕ ਟਾਈਮ ਵੀ ਜਿਹੜੀ ਇੱਕ ਸਵੇਰ ਦੀ ਸੈਰ ਆ ਉਹ ਵੀ ਸਾਡੇ ਲਈ ਬਹੁਤ ਜ਼ਰੂਰੀ ਹੈਗੀ ਆ। ਹਨਾ ਸਾਡੇ ਮਨ ਸਾਡਾ ਮਾਇੰਡ ਫਰੈਸ਼ ਰਹਿੰਦਾ ਵਾ ਤਾਜ਼ਗੀ। ਤਾਜ਼ੀ ਹਵਾ ਮਿਲਦੀ ਹੈ। ਹਨਾ ਕਈ ਵਾਰੀ ਬੱਚਿਆਂ ਦੇ ਵੀ ਕਹਿ ਲਓ ਕਿ ਪੜ੍ਹਾਈ। ਦੇ ਮਾਮਲੇ ਵਿੱਚ ਵੀ ਮਤਲਬ ਇਹ ਵਧੀਆ ਵਾ ਅਗਰ ਸਵੇਰ ਦੀ ਸੈਰ ਕਰਨ ਜਾਈਏ ਤੇ ਬੱਚਿਆਂ ਦੀ ਦਿਮਾਗ ਵੀ। ਵਿੱਚ ਪੜ੍ਹਾਈ ਵੀ ਬੈਠ ਜਾਂਦੀ ਹੈਨਾ।
ਹਾਂਜੀ ਦਿਮਾਗ ਦੀਆਂ ਕੁਸ਼ਿਕਵਾਂ ਸਾਡਾ ਸਰੀਰ ਜਿਹੜਾ ਹੈ। ਹਰ ਇੱਕ ਚੀਜ਼ ਨੂੰ। ਪਹੁੰਚਾ ਲੈਂਦਾ ਚੰਗੀ ਤਰ੍ਹਾਂ ਔਰ ਇੱਕ ਦੂਸਰੇ ਦੇ ਨਾਲ ਜਿਹੜੀ ਅਸੀਂ ਆਪਣੀਆਂ ਭਾਵਨਾਵਾਂ ਜ਼ਾਹਿਰ ਕਰਦੇ ਹਾਂ ਉਹਦੇ ਨਾਲ ਸਾਡਾ ਦਿਮਾਗ ਹਲਕਾ ਹੋ ਜਾਂਦਾ ਹੈ ਤੇ ਵਰਜਿਸ਼ ਦੇ ਨਾਲ ਸੈਰ ਦੇ ਨਾਲ ਸਾਡਾ ਸਰੀਰ ਹਲਕਾ ਹੋ ਜਾਂਦਾ ਹੈ ਖਾਧਾ ਪੀਤਾ ਵੀ ਪਚ ਜਾਂਦਾ ਹੈ ਤੇ ਇੱਕ ਸਾਡਾ ਜਿਹੜਾ ਕਲਚਰ ਹੈ ਉਹ ਵੀ ਸਾਡਾ ਕਾਇਮ ਰਹਿੰਦਾ ਇੱਕ ਦੂਜੇ ਦੇ ਨਾਲ ਜਿਹੜੀ ਸਾਂਝ ਹੈ ਸਾਡੀ ਉਹ ਬਣੀ ਰਹਿੰਦੀ ਹੈ
ਹਾਂ ਬਿਲਕੁਲ ਬਿਲਕੁਲ
ਫਲਾ ਵੀ ਵੱਧਦਾ ਹੈ ਸਰੀਰ ਦੇ ਸਿਰ ਤੇ ਤਾਂ ਸਾਰਾ ਸਮਾਂ ਚੱਲਦਾ ਸਾਡਾ
ਹਾਂਜੀ ਹਾਂਜੀ ਬਿਲਕੁਲ ਸਹੀ ਕਿਹਾ ਇਹ ਕਿ ਸਵੇਹਰ ਦੀ ਸੈਰ ਕਰਨੀ ਵੈਸੇ ਵੀ ਬਹੁਤ ਜ਼ਿਆਦਾ ਜ਼ਰੂਰੀ ਹੈ ਗੀ ਆ ਹਨਾ ਕਿ ਸਾਨੂੰ ਤਾਂ ਇਹ ਚਾਹੀਦਾ ਕਿ ਸਾਨੂੰ ਆਪਣੇ ਬੱਚਿਆਂ ਨੂੰ ਵੀ ਥੋੜ੍ਹੀਆਂ ਬਹੁਤ ਇਹ ਆਦਤਾਂ ਚੰਗੀਆਂ ਸਿਖਾਉਣਣੀ ਚਾਹੀਦੀਆਂ ਇਹ ਨਹੀਂ ਹੁੰਦਾ ਕਿ ਅਗਰ ਅਸੀਂ ਰਾਤ ਨੂੰ ਲੇਟ ਸੋਇਏ ਥੋੜ੍ਹਾ ਜਿਹਾ ਸਵੇਰ ਦੇ ਟਾਈਮ ਜਲਦੀ ਉੱਠ ਜਾਇਏ ਹਨਾ ਇਹ ਮਤਲਬ ਇਹ ਆਪਣਾ ਸਰੀਰ ਖ਼ਰਾਬ ਕਰਨ ਵਾਲਾ ਹਿਸਾਬ ਹੋ ਜਾਂਦਾ ਸਾਨੂੰ ਰਾਤ ਦੀ ਨੀਂਦ ਵੀ ਪੂਰੀ ਕਰਨੀ ਚਾਹੀਦੀ ਹੈ ਸਵੇਰੇ ਟਾਈਮ ਸਿਰ ਉੱਠ ਕੇ ਸਾਨੂੰ ਸੈਰ ਕਰਨੀ ਚਾਹੀਦੀ ਹੈ
ਬਿਲਕੁਲ ਜੀ ਸ਼ਰੀਰ ਹਾਂਜੀ ਬਿਲਕੁਲ ਦੇਖੋ ਜੀ ਟਾਈਮ ਜਿਹੜਾ ਹੈ ਸਮਾਂ ਜਿਹੜਾ ਹੈ ਉਹਨੂੰ ਵੰਡ ਕੇ ਚੱਲਣਾ ਚਾਹੀਦਾ ਹੈ
ਹਾਂਜੀ
ਸਮੇਂ ਦੇ ਨਾਲ ਸਾਨੂੰ ਸਮੇਂ ਦੀ ਕਦਰ ਕਰਨੀ ਚਾਹੀਦੀ ਹੈ ਏਸੇ ਬਹਾਨੇ ਸਾਨੂੰ ਪਤਾ ਲੱਗਦਾ ਹੈ ਕਿ ਦੂਸਰੇ ਜਿਹੜੇ ਸਾਡੇ ਨਾਲ ਲੋਕ ਸਾਡੇ ਰਹਿ ਰਹੇ ਨੇ ਸਾਡੇ ਆਲੇ ਦੁਆਲੇ ਉਹ ਵੀ ਇਹਨਾਂ ਚੀਜ਼ਾਂ ਨੂੰ ਅਹਿਮੀਅਤ
ਹਾਂ ਬਿਲਕੁਲ ਸਹੀ ਕਿਹਾ ਤੁਸੀਂ ਸਾਡੇ ਬਿਲਕੁਲ ਸਾਰੇ ਅਹਿਮੀਅਤ ਦਿੰਦੇ ਨੇ ਹਰ ਰੋਜ਼ ਦੇਣ ਉਹ ਨਾਲੇ ਥੋੜੀ ਬਹੁਤ ਇਹ ਹੋ ਜਾਂਦਾ ਕਿ ਸਾਡਾ ਸਰੀਰ ਦੇ ਜਿਹੜੀ ਕਈ ਬਿਮਾਰੀਆਂ ਨਾ ਸੈਰ ਕਰਨ ਦੇ ਨਾਲ ਬਹੁਤ ਜ਼ਿਆਦੀਆ ਸਾਡੀਆਂ ਬਿਮਾਰੀਆਂ ਦੂਰ ਇਨਜੈ ਘਟਦੀਆ ਪ੍ਰੌਬਲਮ ਹੁੰਦੀ ਹੈ ਉਹ ਵੀ ਥੋੜਾ ਬਹੁਤ ਫਰਕ ਪੈ ਜਾਂਦਾ ਸਾਹ ਦੀ ਪ੍ਰੋਬਲਮ ਹੁੰਦੀ ਹੈ ਇਹਨਾਂ ਚ ਵੀ ਫ਼ਰਕ ਆਉਣ ਲੱਗ ਪੈਂਦਾ ਹਨਾ ਇਹ ਹੈ ਕਿ ਸਾਡੇ ਆਦਤ ਸਾਡੇ ਬਲੱਡ ਸਰਕਲ ਦਾ ਜਿਹੜਾ ਇੱਕ ਦੌਰਾ ਹੁੰਦਾ ਖੂਨ ਦਾ ਦੌਰਾ ਉਹ ਵੀ ਬਿਲਕੁਲ ਸਹੀ ਹੋਣ ਲੱਗ ਪੈਂਦਾ ਵਾ
ਬਿਲਕੁਲ ਜੀ ਸਾਡਾ ਰੁਝਾਨ ਜਿਹੜਾ ਵੱਧਦਾ ਹੈ ਜਦੋਂ ਅਸੀਂ ਇੱਕ ਦੂਸਰੇ ਨੂੰ ਦੇਖਦੇ ਹਾਂ ਸਵੇਰੇ ਇੱਕ ਤਾਂ ਅਸੀਂ ਦਿਮਾਗੀ ਤੌਰ 'ਤੇ ਸੰਤੁਸ਼ਟ ਹੋਏ ਹੁੰਦੇ ਹਾਂ ਤੇ ਦੂਸਰਾ ਸਾਡੇ ਦਿਲ ਦਿਮਾਗ ਚ ਕੋਈ ਗੱਲ ਨਹੀਂ ਚੱਲ ਰਹੀ ਹੁੰਦੀ ਅਤੇ ਅਸੀਂ ਜਦੋਂ ਦੂਸਰੇ ਨੂੰ ਖਿੜ ਕੇ ਮਿਲਦੇ ਹ ਹੱਸ ਕੇ ਮਿਲਦੇ ਹਾਂ ਅਤੇ ਸਾਡੀ ਤੰਦਰੁਸਤੀ ਵੀ ਵੱਧਦੀ ਹੈ ਅਤੇ ਸਾਡਾ ਜਿਹੜਾ ਸਾਂਝ ਹੈ ਉਹਦੇ ਵਿੱਚ ਵਿੱਚ ਵੀ ਸਾਨੂੰ ਮਤਲਬ ਬੜਾ ਸਹਾਰਾ ਮਿਲਦਾ ਤੇ ਤਾਜ਼ੀ ਹਵਾ ਜਿਹੜੀ ਸਾਡੇ ਦਿਮਾਗ ਨੂੰ ਸਾਡੇ ਫੇਫੜਿਆਂ ਨੂੰ ਸਰੀਰ ਦੇ ਕਈ ਐ ਸੇ ਅੰਗ ਨੇ ਜਿਨਾਂ ਨੂੰ ਸਾਹ ਜਿਹੜੇ ਨੇ ਅਸੀਂ ਸਾਹ ਲੈ ਕੇ ਜਦੋਂ ਸਵੇਰੇ ਸਵੇਰੇ ਛੱਡਦੇ ਹਾਂ ਤਾ ਜੀ ਓਹ ਬੋਤ ਦਵਾਈਆਂ ਨਾਲੋਂ ਜ਼ਿਆਦਾ ਕੰਮ ਸਾਡਾ ਜਿਹੜਾ ਸੈਰ ਕਰਦੀਆਂ
ਹਾਂਜੀ ਸਾਡੀ ਕਈ ਇਹੋ ਜਿਹੀਆਂ ਮਤਲਬ ਬਿਮਾਰੀਆਂ ਜਿਹੜੀਆਂ ਇੱਦਾਂ ਹੀ ਮਤਲਬ
ਹਾਂਜੀ ਹਾਂ ਬਿਨਾਂ ਦਵਾਈਆਂ ਖਾਧੇ ਦੂਰ ਹੋ ਜਾਂਦੀਆਂ ਅਗਰ ਅਸੀਂ ਦਵਾਈ ਵੀ ਖਾ ਲਈਏ ਤੇ ਨਾ ਸੈਰ ਕਰੀਏ ਤਾਂ ਉਹ ਬਿਮਾਰੀਆਂ ਵੱਧਦੀਆਂ ਜਾਂਦੀਆਂ ਨਾ
ਬਿਲਕੁਲ ਜੀ ਬਿਲਕੁਲ ਜੀ ਵਦਦੀਆਂ ਜਾਂਦੀ ਹੈ ਕਿਉਂਕਿ ਹਾਂਜੀ ਬਿਲਕੁਲ ਸਹੀ ਕਿਹਾ ਤੁਸੀਂ ਬਹੁਤ ਅੱਜ ਕੱਲ ਵੈਸੇ ਵੀ ਤਕਰੀਬਨ ਲਗਾ ਲਓ ਅੱਜ ਕੱਲ੍ਹ ਛੋਟੇ ਛੋਟੇ ਬੱਚਿਆਂ ਤੱਕ ਵੀ ਇਹ ਚੀਜ਼ਾਂ ਇਹ ਪ੍ਰੋਬਲਮ ਬਹੁਤ ਜ਼ਿਆਦੀਆ ਹੈਗੀਆਂ ਵਾ ਹਨਾ ਤੇ ਬੱਚੇ ਅੱਜ ਕ ਅੱਜ ਕੱਲ ਜਿਸ ਤਰ੍ਹਾਂ ਹਰ ਕਿਸੇ ਨੂੰ ਆਦਤ ਪੈ ਗਈ ਹੋਈ ਹੈ ਕਿ ਅੱਜ ਕੱਲ੍ਹ ਜਿਵੇਂ ਕਹਿ ਲਓ ਕਿ ਏ ਸੀ ਲੱਗ ਚੁੱਕੇ ਹੋਏ ਨੇ ਹਨਾ ਗਰਮੀ ਤੋਂ ਬਚਣ ਵਾਸਤੇ ਵੀ ਕਈ ਲੋਕ ਏਸੀਆਂ ਦੇ ਨੀਚੇ ਬੈਠੇ ਰਹਿੰਦੇ ਨੇ ਹਨਾ ਤੇ ਉਹਦੇ ਨਾਲ ਵੀ ਸਾਡੇ ਸਾਡੇ ਮਤਲਬ ਕਹਿ ਲਓ ਕਿ ਸਰੀਰ ਵਿੱਚ ਸਾਡੀ ਗਰਮੀ ਸਹਿਣ ਸ਼ਕਤੀ ਨਹੀਂੀ ਹੁੰਦੀ ਸਾਡੇ ਅੰਦਰ ਤੇ ਗਰਮੀ ਵੀ ਅਸੀਂ ਸਹਿਣ ਨਹੀਂੀ ਕਰ ਸਕਦੇ ਅਸੀ ਅਗਰ ਸੀ ਥੱਲੇ ਸਾਰਾ ਦਿਨ ਬੈਠੇ ਰਹੀਏ ਤੇ ਤੇ ਸਾਨੂੰ ਇਹ ਚਾਹੀਦਾ ਕਿ ਇਹ ਸਾਨੂੰ ਹਰ ਇੱਕ ਮੌਸਮ ਦੇ ਅਨੁਸਾਰ ਸਾਨੂੰ ਜੀਣਾ ਚਾਹੀਦਾ ਵ ਜਾਣਾ ਵੀ ਚਾਹੀਦਾ ਵਾ ਤੇ ਮੇਰੇ ਅਕੋਰਡਿੰਗ ਹਾਂਜੀ
ਬੀ ਗੱਲ ਇਹ ਹੈ ਜੀ ਜੇ ਅਸੀਂ ਸਵੇਰੇ ਉੱਠਾਂਗੇ ਤੰਦਰੁਸਤੀ ਵੀ ਵਧੇਗੀ, ਖਾਧਾ ਪੀਤਾ ਵੀ ਸਾਡਾ ਬਚ ਜੇਗਾ।
ਬਿਲਕੁਲ ਜੀ, ਜਿਹੜੀ ਅੱਜ-ਕੱਲ੍ਹ ਬੱਚਿਆਂ ਨੂੰ ਭੁੱਖ ਨਹੀਂ ਲੱਗਦੀ, ਇਹ ਵੀ ਚੀਜ਼ ਥੋੜ੍ਹੀ ਭੁੱਖ
ਹਾਂਜੀ-ਹਾਂਜੀ, ਦਵਾਈਆਂ ਤੋਂ ਦੂਰ ਰਵਾਂਗੇ। ਤੰਦਰੁਸਤੀ ਵਧੇਗੀ, ਦੁਨੀਆਂਦਾਰੀ ਦੇ ਨਾਲ ਗੱਲਾਂ ਬਾਤਾਂ ਹੋਣਗੀਆਂ, ਸੌ ਬੰਦੇ ਮਿਲਣਗੇ। ਆਪਣੇ ਤਰੀਕੇ ਦੇ ਆਪਣੇ-ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰਨਗੇ, ਸਮਾਜ ਚ ਕੀ ਕੁਛ ਹੋ ਰਿਹਾ ਹੈ। ਉਹਦੇ ਬਾਰੇ ਪਤਾ ਲੱਗੇਗਾ, ਕੋਈ ਚੰਗੀ ਗੱਲ ਗੱਲ ਜਿਹੜੀ ਸਮਾਜ ਦੇ ਵਿੱਚ ਆ ਰਹੀ ਹੈ, ਜਾਂ ਲੋਕਾਂ ਵਾਸਤੇ ਲੋਕਾਂ ਦੇ ਹਿੱਤ ਚ ਆ ਰਹੀ ਹੈ, ਉਹਦੇ ਬਾਰੇ ਪਤਾ ਲੱਗੇਗਾ। ਦੁਨੀਆਂਦਾਰੀ ਦੇ ਨਾਲ ਵਿਚਰ ਕੇ ਬੱਚਾ ਚੱਲਦਾ ਹੈ, ਜਦੋਂ ਅਸੀਂ ਵੱਡੇ ਡ ਨੂੰ ਦੇਖਦੇ ਨੇ, ਕਿ ਸੈਰ ਕਰਨ ਜਾਂਦੇ ਨੇ ਤਾਂ ਬੱਚਿਆਂ ਦਾ ਵੀ ਰੁਝਾਨ ਵੱਧਦਾ ਹੈ, ਤੰਦਰੁਸਤ ਵੱਲ ਜਾਂਦੇ ਨੇ ਖੇਡ ਖਿਡਾਰੀ ਜਿਹੜੇ ਖੇਡਦੇ ਨੇ ਉਹ ਉਹਨਾਂ ਨੂੰ ਵੀ, ਤੰਦਰੁਸਤੀ ਉਹ ਸਰੀਰ ਹੁੰਦੇ ਨੇ, ਉਹਨਾਂ ਦੇ ਇਸੇ ਕਰਕੇ ਕਿਉਂਕਿ ਉਹਨਾਂ ਦੇ ਜਿਹੜੇ ਕੋਚ ਨੇ ਉਹਨਾਂ ਨੂੰ ਲਗਾਤਾਰ,
ਬਿਲਕੁਲ ਜੀ ਬਿਲਕੁਲ, ਬਿਲਕੁਲ-ਬਿਲਕੁਲ, ਸਹੀ ਕਿਹਾ ਤੁਸੀਂ ਮੇਰੇ ਹਿਸਾਬ ਨਾਲ ਤੇ ਜ ਸੈਰ ਵੀ ਸੈਰ ਵੀ ਕਹਿਲੋ ਕਰਦੇ, ਆ ਨਾ ਉਹ ਤਾਂ ਇੱਕ ਚਲੋ, ਵਧੀਆ ਹੀ ਹੈਗੀ ਆ। ਇੱਕ ਸਾਨੂੰ ਅੱਜ-ਕੱਲ੍ਹ ਯੋਗਾ ਵੀ ਕਹਿੰਦੇ ਕਰਨਾ ਚਾਹੀਦਾ, ਨਾਲ-ਨਾਲ ਹੈ ਨਾ ਯੋਗਾ ਕਰਨ ਨਾਲ ਵੀ ਸਾਡਾ ਤੇ ਤੰਦਰੁਸਤ ਜਿਆਦਾ ਹੋ ਜਾਂਦਾ ਹਨਾ, ਹਰ ਇੱਕ ਚੀਜ਼ ਅ ਕਈ ਪ੍ਰੋਬਲਮਸ ਹੁੰਦੀਆਂ, ਵਾ ਉਹ ਵੀ ਸਾਡੀਆਂ ਮਤਲਬ ਸਹੀ ਹੋ ਜਾਂਦੀਆਂ ਵਾ, ਯੋਗਾ ਕਰਨ ਨਾਲ ਵੀ ਅੱਜ-ਕੱਲ੍ਹ ਕਈ ਲੋਕਾਂ ਨੂੰ ਲੱਤਾਂ ਤੋਂ ਵੀ ਬੜੀ ਪ੍ਰੋਬਲਮ ਹੁੰਦੀ, ਜਿਵੇਂ ਕਿ ਜ਼ਿਆਦਾਤਰਰ ਅਸੀਂ ਖਲੋਤੇ ਰਹਿੰਦੇ, ਸਾਨੂੰ ਜਿੰਨਾ ਸਾਡੀ ਨਾੜੀਆਂ ਦੀ ਗੰਢਾਂ ਬਾਜੀ ਜਾਂਦੀ ਆ, ਜਿਹਨੂੰ ਅਸੀਂ ਵੈਰੀਕੋਨਸ ਵੇਨ ਕਹਿ ਦਿੰਦੇ ਹਾਂ।
ਹਾਂਜੀ-ਹਾਂਜੀ ਸਭ ਤੋਂ ਵੱਡੀ ਗੱਲ, ਸ ਸਭ ਤੋਂ ਵੱਡੀ ਗੱਲ ਇਹ ਹੈ, ਜਦੋਂ ਅਸੀਂ ਸਵੇਰ ਦੀ ਸੈਰ ਜਾਂਦੀ ਐ, ਸਾਨੂੰ ਇਹ ਨੀ ਲੱਗਦਾ ਕਿ, ਸਾਡੇ ਸਾਹਮਣੇ ਖੜਾ ਜਿਹੜਾ ਹੈ, ਉਹ ਬਜ਼ੁਰਗ ਹੈ ਜਾਂ ਬੱਚ ਸਾਨੂੰ ਸਾਰੇ ਇੱਕੋ ਤਰ੍ਹਾਂ ਦੇ ਸਮਾਨ ਇੱਕੋ ਸਮਾਨ ਲੱਗਦੇ ਨੇ ਤੇ ਸਾਰਿਆਂ ਕਿ ਇੰਨੀ ਖੁਸ਼ੀ ਹੁੰਦੀ ਹੈ ਨਾ, ਕਿ ਜਦੋਂ ਅਸੀਂ ਪਾਰਕ ਵਿੱਚ ਪੈਰ ਰੱਖਦੇ ਹਾਂ ਤੇ ਉਹ ਖੁਸ਼ੀ ਦਾ ਅੰਦਾਜ਼ਾ ਹੀ ਨਹੀਂ ਲਾਇਆ ਜਾ ਸਕਦਾ, ਏਦਾਂ ਲੱਗਦਾ ਹੈ।
ਅਸੀਂ ਸਾਨੂੰ ਇਹ ਜਿਹੜੇ ਰੁੱਖ ਲੱਗੇ ਹੁੰਦੇ ਨੇ, ਉਹਨਾਂ ਦੀ ਵੀ ਇੱਕ ਤਾਜ਼ੀ ਹਵਾ ਜਿਹੜੀ ਹੁੰਦੀ ਹੈ, ਉਹ ਵੀ ਸਾਡੇ ਦਿਮਾਗ ਰਾਹੀਂ ਹਨਾ। ਰੈਂਦੀ ਹੈ, ਸਾਡਾ ਦਿਮਾਗ ਫਰੈਸ਼ ਹੋ ਜਾਂਦਾ ਬੱਚਿਆਂ ਦੇ ਵਿੱਚ ਵੀ ਮਤਲਬ
ਹਾਂਜੀ ਉਤਸ਼ਾਹ ਵੱਧਦਾ ਹੈ, ਹਾਂਜੀ ਹਾਂ ਨਾਲੇ ਉਹਨਾਂ ਨੂੰ ਉਹਨਾਂ ਨੂੰ ਦੇਖ। ਕਿ ਜਿਹੜਾ ਚਾਹ ਪੈਦਾ ਹੋ ਜਾਂਦਾ ਨਾ, ਸਾਡੇ ਸਰੀਰ ਦੇ ਵਿੱਚ ਉਹ ਗੱਲ ਹੀ ਕੁੱਛ ਅਲੱਗ ਹੈ, ਉਹ ਜੋਸ਼ ਜਿਹੜਾ ਸਾਰੀ ਦਿਹਾੜੀ ਨੀ ਥੱਲੇ ਜਾਂਦਾ, ਸਾਨੂੰ ਇੰਨੀ ਕੁਛ ਹੁੰਦੀ ਹੈ, ਕਿ ਅਸੀਂ ਇਹ ਕੰਮ ਕਰ ਲਿਆ ਦੂਜੇ ਦੇਖ ਕੇ ਅੱਗੇ ਵਧਣ ਦਾ ਹੌਸਲਾ ਹੋਰ ਵੱਧ ਜਾਂਦਾ ਸਾਡਾ, ਤੇ ਜਿਹੜਾ ਬੰਦਾ ਨਹੀਂ ਤੁਰ ਪਾਉਂਦਾ ਉਹ ਵੀ। ਤਰਦਾ ਹੈ
ਸਹੀ ਗੱਲ ਹੈ ਤੁਰਨਾ ਚਾਹੀਦਾ ਹੈ, ਮੇਰੇ ਹਿਸਾਬ ਨਾਲ ਤੇ ਵੈਸੇ ਵੀ ਸੈਰ ਕਰਨੀ ਸਾਡੇ ਵਾਸਤੇ ਬਹੁਤ ਜ਼ਰੂਰੀ ਹੈਗੀ ਹੈ। ਸਾਡੀ ਸਿਹਤ ਦਾ ਮਤਲਬ ਤਰੀਕਾ ਹੀ ਹੈ, ਸਾਡੀ ਸਿਹਤ ਨੂੰ ਚੰਗਾ ਬਣਾਉਣ ਦਾ, ਤਰੀਕ ਵਾ ਸਾਡਾ
ਹਾਂਜੀ ਜਿੰਨਾ ਹੋ ਸਕਦਾ, ਅਸੀਂ ਅੱਗੇ ਵਧੀਏ ਹੈ। ਇਹੀ ਇੱਕ ਰਸਤਾ ਹੈ। ਜਗਾ ਆਪ ਬਣਾਉਣ, ਦਾ ਔਰ ਚੰਗੀ ਸਮਾਜ ਦੇ ਵਿੱਚ ਵਿਚਰਨ ਦਾ ਜਿੰਨਾ ਅਸੀਂ ਹੋ ਸਕਦੇ ਹਾਂ, ਮਤਲਬ ਇੱਕ ਦੂਜੇ ਇਹੀ ਪ੍ਰੇਰਿਤ ਕਰੀਏ, ਕਿ ਸਵੇਰ ਦੀ ਸੈਰ ਬਹੁਤ ਵਧੀਆ ਖਾਣ ਪੀਣ ਤੇ ਵੀ ਬਹੁਤ ਧਿਆਨ ਦੇਣਾ ਚਾਹੀਦਾ ਹੈ। ਕਿ
ਹਾਂਜੀ, ਬਿਲਕੁਲ ਸਾਡੀ ਡਾਇਟ ਦਾ ਜਿਹੜਾ ਹੁੰਦਾ। ਹਾਂ ਤਲੀਆਂ ਚੀਜ਼ਾਂ ਨਾਲ ਤਾਂ ਸਾਡਾ ਤਾਂ ਅੰਦਰੂਨੀ ਅੱਜ-ਕੱਲ ਕਹਿ ਲਓ, ਜਿਹ ਜਿਨਾਂ ਲੋਕ ਕਈਆਂ ਕੋਲੈਸਟ੍ਰੋਲ ਦੀ ਪ੍ਰੋਬਲਮ ਹੋ ਜਾਂਦੀ ਹੈ ਫੈਟੀ ਲੀਵਰ ਦੀ ਪ੍ਰੋਬਲਮ ਹੋ ਜਾਂਦੀ ਐ। ਗਲੀਆਂ ਚੀਜ਼ਾਂ ਨਾਲ ਸਾਡੇ ਅੰਦਰ ਕਈ ਬਿਮਾਰੀਆਂ ਮਤਲਬ ਵੱਧ ਜਾਂਦੀਆਂ ਹਨਾ।
ਬਿਲਕੁਲ ਜੀ। ਬਿਲਕੁਲ -ਬਿਲਕੁਲ- ਬਿਲਕੁਲ ਅਗਰ ਅਸੀਂ ਆਪਣੇ ਬੱਚੇ ਬੱਚਿਆਂ ਨੂੰ ਸਮਝਾਵਾਂਗੇ ਤੇ ਛੇਤੀ ਬੱਚੇ ਨਹੀਂ ਸਮਝਣਗੇ। ਜਦੋਂ ਸਮਾਜ ਦੇ ਵਿੱਚ ਇੱਕ ਦੂਜੇ ਹਾਂਜੀ- ਹਾਂਜੀ। ਜਦੋਂ ਸਮਾਜ ਦੇ ਵਿੱਚ ਕੋਈ ਦ ਬਿਲਕੁਲ- ਬਿਲਕੁਲ।
ਬਾਹਰ ਦੀ ਚੀਜ਼ਾਂ ਨਾਲ ਹਰ ਕੋਈ ਅੱਗੇ ਹੋ ਕੇ ਖਾਂਦਾ ਆ।
ਜਦੋਂ ਅਸੀਂ ਬਾਹਰ ਜਾਂਦੇ ਹਾਂ ਤਾਂ ਕੋਈ ਦੂਸਰਾ ਬੰਦਾ ਉਸ ਚੀਜ਼ ਨੂੰ ਨਉਦਦਾ ਹੈ ਨਾ। ਕਿ ਇਹ ਚੀਜ਼ ਮਾੜੀ ਹੈ ਫਲਾਣੇ ਦੇ ਨਾਲ ਆਹ ਗੱਲ ਹੋ ਗਈ ਤਾਂ ਬੱਚੇ ਦੇ ਦਿਮਾਗ ਚ' ਬਹੁਤ ਜਲਦੀ ਬੈਠਦੀ। ਕਿ ਨਹੀਂ ਜੀ ਇਹ ਗੱਲ ਸੁਸਾਇਟੀ ਦੇ ਵਿੱਚ ਬਹੁਤ ਗਲਤ ਹੈ। ਇਸ ਕਰਕੇ ਇਸ ਚੀਜ਼ ਨੂੰ ਨਜ਼ਰ ਅੰਦਾਜ਼ ਕਰਨਾ ਬਹੁਤ ਜ਼ਰੂਰੀ ਹੈ।
ਹਾਂਜੀ ਬਿਲਕੁਲ ਸਾਨੂੰ ਇਹ ਚੀਜ਼ਾਂ ਨਜ਼ਰਅੰਦਾਜ਼ ਕਰਕੇ ਹੀ ਅੱਗੇ ਵੱਧਣਾ ਚਾਹੀਦਾ ਕਿਉਂਕਿ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਸਾਨੂੰ ਸਿਰਫ਼ ਬਿਮਾਰੀਆਂ ਹੀ ਵਿਖਾਉਂਦੀਆਂ ਵਾ ਇਹ ਸਾਡਾ ਹੋਰ ਕੁੱਝ ਨਹੀਂ ਕਰ ਸਕਦੀਆਂ। ਇਸ ਕਰਕੇ ਸਾਨੂੰ ਸਵੇਰ ਦੀ ਸੇਰ ਜ਼ਰੂਰ ਕਰਨੀ ਚਾਹੀਦੀ ਹੈ।
ਸਾਡੇ ਕੋਲ ਇੱਕ ਸਭ ਤੋਂ ਵੱਡੀ ਇਹੀ ਇੱਕ ਪਰਮਾਤਮਾ ਦੀ ਦੇਣ ਹੈ ਜਿਹੜੇ ਸਾਨੂੰ ਸਵੇਰੇ ਤਾਜ਼ੀ ਹਵਾ ਮਿਲਦੀ ਹੈ। ਤੇ ਸਾਨੂੰ ਜਿਹੜੇ ਕਿਹੜੇ ਲੋਕ ਮਿਲਦੇ ਨੇ। ਇਹ ਜਿਹੜੀ ਸਾਡੀ ਖੁਸ਼ੀ ਦਾ ਪਰਚਾਵਾ ਹੁੰਦਾ ਨਾ। ਇਹਦਾ ਅੰਦਾਜ਼ਾ ਨਹੀਂ ਲਾਇਆ। ਜਸ ਦਾ ਸਾਰੀ ਦਿਹਾੜੀ ਦੀ ਥਕਾਨ ਜਿਹੜੀ ਲੱਥ ਜਾਂਦੀ ਹੈ। ਦੋੜ ਭੱਜ ਜਿਹੜੀ ਵੀ ਹੈ। ਸਾਰਾ ਦਿਨ ਅਸੀਂ ਕੰਮ ਕਰੀਏ ਫਰੈਸ਼ ਰਹਿੰਦੇ ਹਾਂ ਇਸੇ ਕਰਕੇ। ਐ ਤੰਦਰੁਸਤ ਰਹਿੰਦੇ ਆ। ਨੌ ਬਰ ਨੋ ਰਹਿੰਦੇ ਆ ਤਾਂ ਸਾਨੂੰ ਗੱਲਾਂ ਵੀ ਯਾਦ ਆਉਂਦੀਆਂ ਨੇ। ਸਵੇਰੇ ਫਲਾਣੇ ਨੇ ਕੀ ਗੱਲ ਕਹੀ ਸੀ ਤੇ ਫਲਾਣੇ ਨੇ।
ਸਹੀ ਗੱਲ ਆ ਸਾਨੂੰ ਇਹ ਹੈ ਕਿ ਸਾਡਾ ਮਾਇੰਡ ਫਰੈਸ਼ ਹੋ ਜਾਂਦਾ। ਪਰ ਸਾਨੂੰ ਇਹ ਹੈ ਕਿ ਸਵੇਰ ਦੀ ਸੈਰ ਅਗਰ ਅਸੀਂ ਕਰਦੇ ਹਾਂ ਨਾ ਸਾਨੂੰ ਆਪਣੀ ਪ੍ਰੋਪਰ ਨੀਂਦ ਪੂਰੀ ਕਰਕੇ ਹੀ ਫਿਰ ਦੀ ਸੈਰ ਕਰਨੀ ਚਾਹੀਦੀ ਹੈ। ਇਹ ਨੀ ਕਿ ਅਸੀਂ ਆਪਣੇ ਰਾਤ ਨੂੰ ਵੀ ਅਸੀਂ ਲੇਟ ਸਈਏ ਤੇ ਦਿਨੇ ਅਸੀਂ ਫਟਾਫਟ ਜਲਦੀ ਉੱਠ ਜ ਉਹਦੇ ਨਾਲ ਸਾਡਾ ਜਿਹੜਾ ਇੱਕ ਤਣਾਨ ਆ ਉਹ ਵੀ ਵੱਧਦੇ ਹੁੰਦਾ ਤੇ ਇੱਕ ਸਰੀਰ ਵੀ ਸਾਰਾ ਧੰ
ਇਹ ਇੱਕ, ਇੱਕ ਗੱਲ ਤੁਸੀਂ ਨੋਟ ਕਰਿਓ ਜੇ ਤੁਸੀਂ ਸਵੇਰ ਦੀ ਸੈਰ ਕਰੋਗੇ। ਸਰੀਰ ਨੂੰ ਮੁਸ਼ੱਕਤ ਕਰੋਂਗੇ। ਤਾਂ ਰਾਤ ਨੂੰ ਨੀਂਦ ਵੀ ਐ ਨੌ ਬਾਰ ਨੌ ਆਏਗੀ। ਰੋਟੀ ਵੀ ਖਾਣ ਨੂੰ ਦਿਲ ਕਰੂਗਾ ਤੇ ਖਾਧਾ- ਪੀਤਾ ਵੀ ਲੱਗੂਗਾ, ਪਚੂਗਾ।
ਤੁਹਾਡੇ ਨਾਲ ਗੱਲ ਕਰਕੇ ਬਹੁਤ ਵਧੀਆ ਲੱਗਾ ਜੀ ਠੀਕ ਹੈ ਸਿਰ ਦੁਾਰਾ ਕਾਲ ਨਾਲ ਫੇਰ ਜੁੜਾਂਗੇ ਤੁਹਾਡੇ ਨਾਲ।
ਮਿਹਰਬਾਨੀ ਜੀ ਮੇਹਾਨੀ।